ਹੋਰ, ਕੀ ਹਾਲ ਐ।
ਵਧੀਆ
ਹੂੰ, ਤੁਹਾਡੀ ਨਾ ਥੋੜੀ ਆਵਾਜ਼ ਘੱਟ ਆ ਰਹੀ ਥੋੜੀ, ਉੱਚੀ ਜੀ ਮਤਲਬ ਗੱਲ ਕਰੋ।
ਹਾਂਜੀ, ਹਾਂਜੀ ਮੈਂ ਕਿਹਾ ਵਧੀਆ
ਹਾਂਜੀ, ਹੋਰ ਕੀ ਕਰਦੇ ਪਏ।
ਕੁਛ ਨੀ ਜੀ ਬੈਠੇ ਨਹਾ ਧੋ ਕੇ
ਅੱਛਾ ਜੀ ਨਾਸ਼ਤਾ ਕਰ ਲਿਆ ਸਵੇਰ ਦਾ
ਹਾਂਜੀ, ਹਾਂਜੀ ਹੁਣੇ ਕਰਕੇ ਹਟੇ
ਅੱਛਾ ਜੀ, ਕੀ ਬਣਾਇਆ ਸੀ।
ਹਾਂਜੀ ਆਹ, ਉਹ ਬਣਾਈ ਸੀ ਆਲੂ ਦੀ ਸਬਜ਼ੀ ਬਣਾਈ ਹੀ
ਅੱਛਾ ਜੀ
ਹਾਂਜੀ,
ਠੀਕ ਐ ਜੀ।
ਹਾਂਜੀ, ਹੋਰ ਤੁਸੀਂ ਕੀ ਕਰਦੇ।
ਅਸੀਂ, ਕੁਝ ਬੈਠੇ ਸੀ ਨਹਾ ਧੋ ਕੇ ਵਿਹਲੇ ਹੋਏ ਸੀ ਜੇ ਬੱਚਿਆਂ ਨੂੰ ਨਵਾ ਕੇ ਅੱਜ, ਹਾਂਜੀ, ਅੱਜ, ਚਾਰ ਨਾਲ ਪਰੌਠੀਆਂ ਖਾਧੀਆਂ ਸੀ ਜੀ।
ਅੱਛਾ, ਅੱਛਾ।
ਹਾਂ, ਕਿਸੇ ਟਾਈਮ ਸਬਜ਼ੀ ਖਾਣ। ਜੀ ਨੀਂ ਕਰਦਾ ਫਿਰ ਚਲੋਂ ਆਚਾਰ ਦੇ ਨਾਲ ਚੱਲ ਜਾਂਦੀ।
ਹਾਂਜੀ, ਹਾਂਜੀ,
ਹਾਂਜੀ, ਹੋਰ ਅੱਜ ਵੈਸੇ ਵੀ ਸੰਡੇ ਹੈਗਾ ਸੀ ਬੱਚੇ ਵੀ। ਕੁੱਝ, ਲੱਗੇ ਨੇ ਆਪੋ ਆਪਣੇ ਕੰਮਾਂ ਕਾਰਾਂ ਚ।
ਹਾਂਜੀ,
ਹਾਂ,
ਹਾਂਜੀ, ਵਧੀਆ ਵਧੀਆ ਜੀ ਤੁਸੀਂ ਸੁਣਾਓ।
ਹਾਂਜੀ, ਬਸ ਠੀਕ ਆ ਅਸੀਂ ਨਾ ਅੱਜ। ਮਤਲਬ ਗੱਲ ਕਰਦੇ ਫਾਸਟ ਫੂਡ ਬਾਰੇ ਠੀਕ ਐ। ਫਾਸਟ ਫੂਡ ਜਿਵੇਂ ਖਾਣਾ ਚਾਹੀਦਾ, ਕਿ ਨਹੀਂ ਖਾਣਾ ਚਾਹੀਦਾ ਕੀ ਫ਼ਾਇਦੇ ਐ ਤੇ ਕੀ ਨਹੀਂ।
ਹਾਂਜੀ, ਹਾਂਜੀ,
ਹਾਂ, ਤੇ ਤੁਹਾਨੂੰ ਕੀ ਲੱਗਦਾ, ਸਾਨੂੰ ਫਾਸਟ-ਫੂਡ ਜਿਆਦਾ ਮਤਲਬ ਖਾਣਾ ਚਾਹੀਦਾ ਹੈ ਕਿ, ਕੀ ਕਰਨਾ ਚਾਹੀਦਾ?
ਨਹੀਂ-ਨਹੀਂ, ਖਾਣਾ ਹੀ ਨਹੀਂ ਚਾਹੀਦਾ, ਮਤਲਬ ਮ੍ਹੀਨੇ'ਚ ਇੱਕ ਇਕ ਅੱਧੀ ਵਾਰ ਹੋਜੇ, ਜ਼ਿਆਦਾ ਨਹੀਂ‌।
ਰੋਜ਼, ਜਿਹੜਾ ਖਾਧਾ ਹਨਾ, ਉਹ ਇੱਕ ਸਰੀਰ ਨੂੰ ਈ ਬਿਮਾਰੀਆਂ ਲਾਉਂਦਾਂ, ਹਾਨੀਕਾਰਕ ਹੁੰਦਾ, ਸਾਡੇ ਸਰੀਰ ਵਾਸਤੇ।
ਹਾਂਜੀ-ਹਾਂਜੀ, ਬਹੁਤ ਜ਼ਿਆਦਾ ਰੋਜ਼ ਤਾਂ ਖਾਣਾ ਨਹੀਂ ਚਾਹੀਦਾ ਕਿਉਂਕਿ, ਮੈਦਾ ਹੀ ਤੋ, ਹੁੰਦਾ ਵਾ।
ਹਾਂ, ਬਿਲਕੁਲ ਸਹੀ ਕਿਹਾ, ਇੱਕ ਤਾਂ ਸਫਾਈਆਂ ਨੀ ਹੁੰਦੀਆਂ, ਬਜ਼ਾਰਾਂ'ਚ ਜਾਓ ਤੇ। ਸਾਨੂੰ ਕੀ ਪਤਾ, ਕਿਸ ਤਰ੍ਹਾਂ ਕੋਈ ਚੀਜ਼ ਬਣਾ ਰਿਹਾ, ਤੇ ਕਿੱਦਾਂ ਨਹੀਂ ਬਣਾ ਰਿਹਾ।
ਤੇ ਮੱਖੀਆਂ ਵਗੈਰਾ ਬਹਿੰਦੀਆਂ ਵਾ, ਹਾਂਜੀ।
ਮੱਖੀਆਂ ਵਗੈਰਾ ਬੈਠੀਆਂ ਹੁੰਦੀਆਂ, ਪਤਾ ਜੀਆ ਨਹੀ ਲੱਗਦਾ, ਕਿ ਅੱਜਗ--ਜੇਸ ਅਸੀਂ ਕਹੀਏ ਨਾ ਕਿ ਰੇਹੜੀਆਂ ਤੇ ਖਲਾਰਾ‌ ਇੰਨਾ ਹੁੰਦਾ, ਸਫ਼ਾਈ ਨਹੀਂ ਹੁੰਦੀ ਤੇ, ਅੱਜ-ਕੱਲ ਅਸੀਂ ਜੇ ਵਧੀਆ ਕੋਈ ਰੈਸਟੋਰੈਂਟ, ਵਿੱਚ ਵੀ ਚੱਲ ਜਾਏ ਜਾਂ ਕੁੱਛ ਵੀ, ਅਸੀਂ ਅੰਦਰ ਕਿਚਨ ਵਿੱਚ, ਵੀ ਵੜਕੇ ਵੇਖਿਆ ਥੋੜਾ ਨਾ ਹੁੰਦਾ, ਕਕ ਉੱਥੇ, ਕਿੰਨੀ ਕੁ ਸਫ਼ਾਈ ਏ, ਉੱਥੇ ਵੀ ਕੱਲਾ ਇਹੋ ਕੁਛ ਹੁੰਦੇ, ਕਿੰਨੀਆਂ ਵੀਡੀਓਜ਼ ਵੇਖਣ ਨੂੰ ਮਿਲਦੀਆਂ ਨਿਊਜ਼ ਵੇਖਣ ਨੂੰ ਮਿਲਦੀਆਂ, ਤੇ ਲੋਕੀ ਅੱਜ-ਕੱਲ ਵੈਸੇ ਵੀ ਖਾਣ-ਪੀਣ ਦੇ ਮਾਮਲੇ ਵਿੱਚ ਵੀ ਲੋਕੀ ਚੈੱਕ ਕਰਨ ਤੱਕ ਜਾਂਦੇ ਨੇ ਅੱਜ-ਕੱਲ, ਪੂਰਾ ਸਟਾਫ ਜਾਂਦਾ ਐ। ਕਿ ਇਹਨਾਂ ਦਾ ਫੂਡ ਵਗੈਰਾ ਸਹੀ ਹੈਗਾ, ਕਿ ਨਹੀਂ ਹੈਗਾ, ਉੱਥੇ।
ਹਾਂਜੀ-ਹਾਂਜੀ, ਬਿਲਕੁਲ ਸਹੀ ਕਹਿ ਰਹੇ ਓ।
ਬੜੀ ਗੰਦਗੀ ਹੈ ਅੱਜ-ਕੱਲ ਹਰ ਇੱਕ ਚੀਜ਼'ਚ, ਸਾਨੂੰ ਜਿਹੜੀ ਔਰਗੈਨਿਕ ਚੀਜ਼ ਹੈ ਨਾ, ਔਰਗੈਨਿਕ ਮਿਲਦੀ ਨੀ ਖਾਣ ਨੂੰ। ਮਿਲਾਵਟਾਂ ਬਹੁਤ ਹੋ ਗਈਆਂ ਹੋਈਆਂ ਚੀਜ਼ਾਂ ਵਿੱਚ। ਹਾਂਜੀ, ਜਿਵੇਂ ਇਹ ਕਹਿਲੋ ਕਿ, ਅਸੀਂ ਅੱਜ ਕਲਰ, ਜਿਵੇਂ ਘਰੀ ਦੀਆ, ਨੂਡਲ ਵਗੈਰਾ ਖਾਲੋ। ਇਹ ਤਾਂ ਮੈਦਾ ਈ ਹੁੰਦਾ ਨਾ, ਕੀ ਪਤਾ ਕਦੋਂ ਦੇ ਉਬਾਲਕੇ ਰੱਖੇ ਹੁੰਦੇ ਨੇ।
ਹਾਂਜੀ-ਹਾਂਜੀ, ਬਿਲਕੁਲ ਸਹੀ ਕਿਹਾ, ਦੋ-ਤਿੰਨ ਦਿਨ ਪਹਿਲਾਂ ਹੀ ਓਬਾਲ ਲੀਂਦੇ ਆ।
ਹਾਂਜੀ-ਹਾਂਜੀ, ਜੇ ਬਾਈਚਾਂਸ ਉਹ ਸਬਜ਼ੀਆਂ ਵਗੈਰਾ ਰੋਲ ਵਗੈਰਾ ਬਣਾਕੇ ਰੱਖਦੇ ਨੇ, ਜਾ ਕੁਛ ਵੀ, ਔਰ ਆ ਇਨਾਂ ਦੇਣ ਦੇ ਟਾਈਮ ਵਿੱਚ ਤਾਂ ਇੰਨਾ ਕਿਹੇ ਕੋਲ ਟਾਈਮ ਨੀ ਹੁੰਦਾ ਕਿ, ਸਾਰਾ ਕੰਮ ਕਰ ਲੈਣ। ਅੱਧਾ ਕੰਮ ਤੇ ਓ ਰਾਤ ਨੂੰ ਕਰਕੇ, ਸਬਜ਼ੀਆਂ ਵਗੈਰਾ ਕੱਟ ਕਰਕੇ ਰੱਖਦੇ ਹੋਣਗੇ, ਉਹ ਕਿਹੜੀਆਂ ਵੌਸ਼ ਕਰਦੇ ਨੇ। ਧੋਂਦੇ ਥੋੜ ਨਾ ਓਦਾਂ ਹੀ ਰੱਖ ਦਿੰਦੇ ਨੇ। ਓਦਾਂ ਹੀ ਚੁੱਕਕੇ ਸਵੇਰੇ ਲੈਕੇ ਆ ਜਾਂਦੇ ਨੇ, ਉਹ ਨਾਲ।
ਹਾਂ-ਹਾਂ, ਪਤਾ ਨਹੀਂ ਉੱਥੇ ਰਾਣ ਨੂੰ ਕਿਹੜੀ ਚੀਜ਼ ਨੇ ਮੂੰਹ ਮਾਰਿਆ ਸ਼ਿਪਕੜੀ ਨੇ ਮਾਰਿਆ, ਜਾ ਕਿਹੇ ਹੋਰ ਚੀਜ਼ ਨੇ ਮਾਰਿਆ।
ਸਾਨੂੰ ਥੋੜ ਨਾ, ਅਸੀਂ ਪਰ ਇਹ ਚੀਜ਼ ਨੂੰ ਸਵਾਦ-ਸੁਵਾਦ ਦੇ ਨਾਲ ਅਸੀਂ ਖਾ ਲੈਂਦੇ ਹਾਂ, ਬਹੁਤ ਜ਼ਿਆਦਾ।
ਹਾਂਜੀ-ਹਾਂਜੀ।
ਹੂੰ, ਤਾ ਮੋਮੋਸ ਵੀ ਲਗਾਲੋ ਹੁਣ, ਜਿਵੇਂ ਬਣਦੇ ਆ। ਨੀਰਾ ਇਹ ਮੈਦਾ ਵਾ, ਮੈਨੂੰ ਨੀਰਾ ਮੈਦਾ। ਮੋਮੋਜ ਵਿੱਚ, ਇਹ ਤਾ ਇਹ ਸਾਡੇ ਵਾਸਤੇ ਤਾਂ ਸਗੋਂ ਹੋਰ ਜ਼ਿਆਦਾ ਹਾਨੀਕਾਰਕ ਏ, ਕਿਉਂਕੀ ਮੈਦਾ ਸਾਡੇ ਇੱਕ ਤੇ ਫੈਟ ਟੀ ਲੀਵਰ ਵਧਾ ਦਿੰਦਾ ਸਾਡਾ ਅੰਦਰੋਂ। ਕੋਲੈਸਟਰ੍ਰੋਲ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਵਾ, ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਾੰਨੂ।
ਹਾਂਜੀ।
ਹੂੰ
ਫਿਰ ਇਹ ਇੱਕ ਵਾਰੀ ਕੋਈ ਖਾਲੇ ਨਾ ਜੀਅ ਕਰਦਾ ਬਾਰ-ਬਾਰ ਖਾਓ, ਪਰ ਉਹ ਹਾਨੀਕਾਰਕ ਹੈ।
ਹਾਂਜੀ, ਬਿਲਕੁਲ, ਅਸੀਂ ਹੁਣ ਬਰਗਰ ਵੀ ਸਵਾਦ-ਸਵਾਦ ਨਾਲ ਖਾ ਲੈਂਨੇ ਹਾਂ, ਕਦੀ ਰੇਹੜੀਆਂ ਅਸੀ ਜਾਕੇ ਵੇਖਿਆ, ਕਿ ਬਰਗਰ ਵੀ ਇਹਨਾਂ ਨੇ ਰੱਖੇ ਹੁੰਦੇ ਨੇ। ਉਹੀ ਤੇਲ ਦੇ ਵਿੱਚ, ਉਹ ਬੰਦ ਜੇ ਜਿਹੜੇ ਹੁੰਦੇ ਆ, ਪਹਿਲਾਂ ਤਲ ਦਿੰਦੇ ਨੇ। ਗਰਮ ਕਰਦੇ ਨੇ। ਗੰਦਾ ਤੇਲ, ਤੇਲ ਕਿੱਡਾ ਕਾਲਾ ਹੋਇਆ ਹੁੰਦਾ ਨਾ ਇਹਨਾਂ ਦਾ। ਕਿੰਨਾ ਗੰਦਾ ਹੁੰਦਾ ਤੇਲ, ਉਹ, ਉਹ ਕਿਹੜਾ ਰੋਜ਼ ਦਿਹਾੜੀ ਮਤਲਬ ਚੇਂਜ ਕਰ ਹੋਣਗੇ ਜਾ ਕੁਛ, ਕੀ ਪਤਾ ਕਿੰਨੇ ਦਿਨਾਂ ਦਾ ਤੇਲ ਪਿਆ ਹੁੰਦਾ ਇਹਨਾਂ ਦਾ, ਕਿੰਨੇ ਦਿਨਾਂ
ਹਾਂਜੀ-ਹਾਂਜੀ।
ਹਾਂ, ਬਾਕੀ ਕਿ ਇਹਦੇ ਨਾਲ ਸਾਨੂੰ ਬਿਮਾਰੀਆਂ ਤਾਂ ਬਹੁਤ ਜਾਦੀਆ ਲੱਗ ਜਾਂਦੀਆਂ, ਸਾਨੂੰ ਕਈ ਟਾਈਮ ਤੇ ਸਾਹ ਦੀ ਪ੍ਰੌਬਲਮ ਕੋਈ ਹੁੰਦੀ ਆ। ਹੁਣ ਅਸੀਂ ਮੈਗੀ ਜਿਵੇਂ ਲਾ ਲਓ। ਮੈਗੀ ਵੀ ਕਈ ਲੋਕੀ ਖਾਂਦੇ ਨੇ।
ਹਾਂਜੀ ਬੜੀ ਸ਼ੌਕ ਨਾਲ ਖਾਂਦੇ।
ਪ੍ਰੋਗਰਾਮ ਬੱਚੇ। ਬਹੁਤ ਜਿਆਦਾ ਅੱਜ ਕੱਲ੍ਹ ਬੱਚਾ ਬੱਚਾ ਬਹੁਤ ਜਿਆਦਾ ਮੈਗੀ ਦਾ ਸ਼ੌਕੀਨ ਹੈ ਕਿਉਂਕਿ ਬੱਚੇ ਸਕੂਲਾਂ ਚ ਲੈ ਕੇ ਜਾਂਦੇ ਨੇ ਮੈਗੀਆਂ।
ਹਾਂਜੀ ਕਹਿੰਦੇ ਨੇ ਟਿਫਿਨ 'ਚ ਪਾ ਦਿਉ। ਲੰਚ ਬੋਕਸ 'ਚ
ਰੋਟੀ ਲੰਘਦੀ ਨੀ ਮੈਗੀ ਖਾ ਲੋ ਬਸ ਮੈਗੀ ਹੀ ਖਾਣੀ ਇਹਨਾਂ ਨੇ। ਤੇ ਉਹ ਮੈਗੀ ਵੀ ਜੇ ਅਸੀਂ ਬਣਾ ਕੇ ਰੱਖੀਏ। ਗਰਮ ਗਰਮ ਖਾ ਲੋ ਤੇ ਚਲੋ ਸਹੀ ਆ ਹਨਾ ਜਦੋਂ ਦੋ ਮਿੰਟ ਲਈ ਵੀ। ਠੰਡੀ ਅਸੀਂ ਕਹਿੰਦੇ ਹਾਂ ਗਰਮ ਜ਼ਿਆਦਾ ਠੰਡੀ ਕਰਕੇ ਖਾਂਦੇ ਵੇਖਦੇ ਹੋ ਨਾ ਕਦੀ ਕਿੰਨੀ ਜੰਮ ਜਾਂਦੀ ਹੈ ਮੈਗੀ ਵੀ। ਉਸੇ ਟਾਈਮ ਸਾਰੀ ਉਹ ਸਾਰੀ ਇੱਕੋ ਜਗ੍ਹਾ ਤੇ ਇਕੱਠੀ ਹੋ ਜਾਂਦੀ। ਭਾਵੇਂ ਉਹਨ ਸਾਰਾ ਏਦਾਂ ਹੀ ਕੱਢ ਲਓ ਸਾਰੀ ਹੱਥ ਚ ਆ ਜਾਂਦੀ ਹੈ।
ਹਾਂ ਹਾਂ ਆ ਜਾਂਦੀ ਆ ਬਿਲਕੁਲ ਸਹੀ ਕਿਹਾ।
ਉਹ ਵੀ ਸਾਡੇ ਬੱਚਿਆਂ ਦੇ ਅੰਦਰ ਜਾ ਕੇ ਅਸੀਂ ਇਹ ਸੋਚਦੇ ਜੇ। ਤੇ ਜੰਮ ਕੇ ਏ ਹਾਲ ਆ ਤੇ ਅੰਦਰ ਜੇ ਅਸੀਂ ਪਾ ਕੇ ਜਾਣਾ ਤੇ ਕਿੰਨਾ ਅੰਦਰ। ਸਾਡਾ ਮੰੰਦਾ ਹਾਲ ਕਰਦੀ ਹੈਗੀ ਏ ਚੀਜ਼।
ਹਾਂਜੀ-ਹਾਂਜੀ।
ਹਾਂਜੀ, ਜਿਹੜੀਆਂ ਅੱਜ ਕੱਲ੍ਹ ਬੱਚਿਆਂ ਨੂੰ ਕਹਿ ਲਓ ਘਰ ਦੀਆਂ ਚੀਜ਼ਾਂ ਖਾ ਲਉ। ਇਹ ਚੀਜ਼ ਘਰ ਦੀ ਰੋਟੀ ਪਾਣੀ ਖਾ ਕੇ ਖੁਸ਼ ਨਹੀਂ ਹੁੰਦੇ ਬਾਜ਼ਾਰ ਦੀ ਚੀਜ਼ਾਂ ਖਾ ਕੇ ਬਹੁਤ।
ਹਾਂਜੀ, ਹਾਂਜੀ ਕਹਿੰਦੇ ਕਿ ਸਾਨੂੰ ਇਹੀ ਚੀਜ਼ਾਂ ਦਿਓ।
ਹਾਂਜੀ, ਜਿਹਦੇ ਬੱਚੇ ਫਿਰ ਬਹੁਤ। ਕਰਦੇ ਆ ਨਾਂ ਕਈ ਬੱਚੇ ਪੀਜ਼ੇ ਦੇ ਸ਼ੌਕੀਨ ਬੜੇ ਹੁੰਦੇ ਨੇ ਅਸੀਂ ਅੱਜ ਰੋਟੀ ਨਹੀਂ ਜੀ ਖਾਣੀ। ਚਲੋ ਅੱਜ ਸੰਡੇ ਆ ਜੀ ਚਲੋ ਅੱਜ ਪੀਜ਼ਾ ਖਾਣ ਚੱਲੀਏ ਇਦਾਂ ਤੇ ਉਦਾਂ।
ਹਾਂਜੀ ਹਾਂਜੀ।
ਪੀਜ਼ੇ ਵਿੱਚ ਵੀ ਚਲੋ ਇੱਕ ਹੁੰਦਾ ਤਾਂ ਮੈਦਾ ਹੀ ਆ ਉਹ ਵੀ ਹਨਾ।
ਹਾਂਜੀ, ਹਾਂਜੀ ਉਹ ਵੀ ਪਤਾ ਨੀ ਉਹਨੇ ਸਬਜ਼ੀਆਂ ਕਦੋਂ ਦੀਆਂ ਕੱਟ ਕੇ ਰੱਖੀਆਂ ਹੁੰਦੀਆਂ।
ਹਾਂਜੀ ਚਲੋ ਜੇਕਰ ਫਿਰ ਕਹੀਏ ਜੇ। ਸਬਜ਼ੀਆਂ ਅਗਰ ਅਸੀਂ ਘਰ ਵੀ ਬਣਾਈਆਂ ਤੇ ਅਸੀਂ ਆਪਣੇ ਸਾਹਮਣੇ ਤਾਂ ਆਪਣੀ ਫਰੈਸ਼ ਸਬਜ਼ੀ ਕੱਟਦੇ ਹਾਂ। ਪਰ ਜਿਹੜਾ ਉਹ ਬੇਸ ਬਣਿਆ ਹੁੰਦਾ ਮੈਦੇ ਦਾ ਉਹ ਤਾਂ ਸਾਡੇ ਲਈ ਬਹੁਤ ਮਾੜਾ ਨਾ ਇੱਕ ਚੀਜ਼। ਚੀਜ਼ ਜਿਹੜੀ ਪਿਗਲਦੀ ਨੀ ਆ ਜਾਂ ਕੁਛ। ਉੱਥੇ ਕਿੰਨੀ ਲੰਬੀ ਚੀਜ਼ ਹੋ ਜਾਂਦੀ ਖਾਣ ਦੇ ਟਾਈਮ ਚ ਤੇ ਇਹ ਅਸੀਂ ਇਹ ਸੋਚਦਾ ਉਹ ਅੰਦਰ ਸਾਡੇ। ਜਾ ਕੇ ਵੀ ਅੰਦਰ ਕੀ ਹਾਲ ਕਰਦੀ ਹੋਏਗੀ ਉਹ ਵੀ ਜੰਮ।
ਅੰਦਰ ਵੀ ਹਾਂ ਖਾਂਦੇ ਤੇ ਹਾਂਜੀ-ਹਾਂਜੀ ਸਵਾਦ ਨਾਲ ਖਾ ਲੈਂਦੇ।
ਹਾਂ ਸਵਾਦ ਨਾਲ ਤੁਸੀਂ ਖਾ ਤਾਂ ਲੈਨੇ ਪਛਤਾਉਣਾ ਸਾਨੂੰ ਬਾਅਦ ਚ ਹੀ ਪੈਂਦਾ ਕਿਉਂਕਿ।
ਹਾਂਜੀ-ਹਾਂਜੀ।
ਪਹਿਲਾਂ ਤਾਂ ਅਸੀਂ ਸਵਾਦ ਸਵਾਦ ਨਾਲ ਪੈਸੇ ਖਰਚ ਕੇ ਚੀਜ਼ਾਂ ਖਾ ਲੈਂਦੇ ਹਾਂ ਤੇ ਪਰ ਬਾਅਦ ਵਿੱਚ ਦੁਣੇ ਪੈਸੇ ਹੀ ਸਾਡੇ ਸਰੀਰ ਦੇ ਉਤੇ।
ਹੂੰ, ਜੋ ਘਰ ਦੀ ਰੋਟੀ ਹੈ ਨਾ ਉਹਦੇ ਵਰਗਾ ਮਤਲਬ ਹੈ ਹੀ ਨਹੀਂ। ਪਰ ਬਚ ਚਲੋ ਕੌਣ ਸਮਝਾਵੇ।
ਹਾਂਜੀ, ਬਿਲਕੁਲ ਕਿਉਂਕਿ ਹੂੰ ਦਾਲ ਫੁਲਕਾ ਜਿਹੜਾ ਹੁੰਦਾ। ਪੁਰਾਣੇ ਜਮਾਨਿਆਂ ਵਿੱਚ ਜਿਹੜੇ ਹੁੰਦੇ ਸੀ ਨਾ ਲੋਕੀ ਉਹਨਾਂ ਨੂੰ ਇਹ ਹੁੰਦਾ ਸੀ ਕਿ ਅਸੀਂ ਘਰ ਦੀ ਹੀ ਰੋਟੀ ਪਾਣੀ ਖਾਣਾ। ਬਾਹਰ ਦੀਆਂ ਉਦੋਂ ਇਸ ਟਾਈਮ ਉਸ ਟਾਈਮ ਤੇ ਨਾ ਇਹ ਚੀਜ਼ਾਂ ਨਹੀ ਸੀ। ਸੀਗੀਆਂ ਲੋਕਾਂ ਦੀਆਂ ਹੱਡੀਆਂ ਵੀ ਮਜ਼ਬੂਤ ਸੀ। ਹੱਡੀਆਂ ਵੀ ਮਜ਼ਬੂਤ ਸੀ ਲੋਕੀ ਦੁੱਧ ਪੀਦੇ ਸੀ। ਪਨੀਰ ਖਾਂਦੇ ਸੀ, ਅੱਜ ਕਲ੍ਹ ਤੇ ਹਰ ਇੱਕ ਚੀਜ਼ ਵਿੱਚ ਮਿਲਾਵਟ ਹੈ। ਦੁੱਧ ਲੈਣ ਜਾਓ, ਪਾਊਡਰ ਦਾ ਦੁੱਧ ਬਣਾ ਦਿੰਦੇ ਨੇ।
ਹਾਂ ਹਾਂ ਸਬਜ਼ੀਆਂ ਲੈਣ ਜਾਓ। ਉਹਨਾਂ ਨੂੰ ਫੁੱਲਾਂ ਫੁੱਲਾਂ ਕੇ ਟੀਕੇ ਲ
ਹਾਂ ਟੀਕੇ ਲਾ-ਲਾ ਕੇ ਵੱਡੀਆਂ ਕਰ ਦਿੰਦੇ ਨੇ। ਜਿਹੜੀ ਖੇਤੀ ਕਰ ਜਿਹਨਾਂ ਵਿੱਚ ਸਾਨੂੰ ਵਿੱਚ ਸਾਨੂੰ ਮਹੀਨਾ-ਮਹੀਨਾ ਦੋ-ਦੋ ਮਹੀਨੇ ਲੱਗ ਜਾਨੇ ਉਹ ਅੱਜ ਪੰਦਰਾਂ ਦਿਨਾਂ ਦੇ ਵਿੱਚ ਖੇਤੀ ਤਿਆਰ ਹੋਈ ਹੁੰਦੀ ਹੈ ਪੂਰੀ।
ਹਾਂਜੀ-ਹਾਂਜੀ।
ਠੀਕ ਹੈ ਤੇ ਦੂਸਰੀ ਗੱਲ ਪਨੀਰ ਆ ਹਾਂ ਪਨੀਰ ਲੈਣ ਜਾਓ। ਪਨੀਰ ਚ ਅੱਜ ਕੱਲ ਕਿੰਨਾ ਮਿਲਾਵਟ ਹੈਗਾ, ਕਦੀ ਵੇਖਿਆ ਕਿੰਨੀਆਂ ਵੀਡੀਓ ਕਿੰਨੇ ਛਾਪੇ ਲੋਕੀ ਮਾਰਦੇ ਨੇ। ਫੂਡ ਵਾਲੇ ਜਿਹੜੇ ਹੁੰਦੇ ਨੇ ਕਿ ਅ ਕਿੰਨੀ ਮਿਲਾਵਟ ਹੈ ਇਹਦੇ ਚੀਜ਼ ਵਿੱਚ ਰੱਖੀ ਹੋਈ ਇਹਨਾਂ ਨੇ।
ਹਾਂਜੀ-ਹਾਂਜੀ।
ਹਾਂਜੀ ਬਹੁਤ ਜ਼ਿਆਦਾ ਮਿਲਾਵਟ ਹੈ ਉਹ ਇਹਦੇ ਕਰਕੇ ਬੱਚਿਆਂ ਦੇ ਸਾਡੇ ਨਾ ਸਰੀਰਾਂ ਤੇ ਅਸਰ ਹੀ ਨਹੀਂ ਮਤਲਬ ਪੈਂਦਾ ਇਮਿਊਨਿਟੀ ਜਿਹੜੀ ਹੈਗੀਏ। ਬਹੁਤ ਘੱਟ
ਖ਼ਤਮ ਹੋਈ ਜਾਂਦੀ, ਹਾਂਜੀ ਇਹ ਖ਼ਤਮ ਹੋਈ ਜਾਂਦੀ ਹੈ ਬੱਚਿਆਂ ਦੇ ਅੰਦਰ।
ਐਨਰਜੀ ਬਿਲਕੁਲ ਸਟਰੋਂਗ ਨਹੀਂ ਹੈਗੀ ਹੂੰ ਸਹੀ ਗੱਲ ਆ ਬੱਚੇ ਚਿੜਚਿੜੇ ਚਿੜੇ ਹੋਏ ਹੋਏ ਨੇ ਏ।
ਇਹ ਚੀਜ਼ਾਂ ਖਾ ਕੇ ਹੀ ਹੋਏ-ਹੋਏ ਅ। ਨਾ ਲੈ ਕੇ ਦੋ ਫਿਰ ਲੜਦੇ ਆ ਕਿ ਸਾਨੂੰ ਦੋ।
ਤਾਕਤ ਨਹੀਂ ਹੈਗੀ ਕਿਸੇ ਚੀਜ਼ ਦੀ ਪਾਚਨ ਸ਼ਕਤੀ ਨਹੀਂ ਹੈਗੀ ਅਗਰ ਕੁਛ ਘਰ ਦੀ ਚੀਜ਼ ਕੋਈ ਉਹੋ ਜਿਹੀ ਖਾ ਵੀ ਲੈਣਗੇ ਪੱਚਦਾ ਨਹੀਂ ਏ ਬੱਚਿਆਂ ਨੂੰ।
ਪਚਣਾ ਹੀ ਨਹੀਂ ਕਿਉਂਕਿ ਉਹਨਾਂ ਨੂੰ ਆਦਤ ਪਈ ਨਾ ਫਿਰ ਉਹ ਖਾਣ ਦੀ ਚੀਜ਼ਾਂ ਹਾਂਜੀ।
ਬਾਕੀ ਇਹੋ ਹੀ ਹੈ ਕਿ ਸਾਨੂੰ ਜ਼ਿਆਦਾ ਫਾਸਟ ਫੂਡ ਖਾਣਾ ਵੀ ਨਹੀਂ ਚਾਹੀਦਾ। ਮਹੀਨੇ ਚ ਇੱਕ ਅੱਧੀ ਵਾਰੀ ਹੋ ਗਿਆ ਚਲੋ ਠੀਕ ਆ ਰੋਜ਼ ਦਾ ਰੋਜ਼ ਜਿਹੜਾ ਫਾਸਟ ਫੂਡ ਉਹ ਸਾਡੇ ਲਈ ਬਹੁਤ ਹੀ ਜਿਆਦਾ
ਹਾਂਜੀ-ਹਾਂਜੀ-ਹਾਂਜੀ ਸਾਡੇ ਵੀ ਇੱਥੇ ਹੈ ਸੇਰੀ ਨਾ ਗੁਆਂਢ ਮਤਲਬ ਉਹ ਰੋਜ਼ ਫਾਸਟ ਫੂਡ ਖਾਂਦੇ ਹੁੰਦੇ ਸੀ
ਅੱਛਾ ਜੀ
ਤੇ ਬਹੁਤ ਜ਼ਿਆਦਾ ਹੀ ਫਾਸਟ ਫੂਡ ਖਾਣਾ ਉਹਨਾਂ ਦੀ ਇੱਕ ਦਿਨ ਇੰਨੀ ਜ਼ਿਆਦਾ ਹਾਲਤ ਖਰਾਬ ਹੋਈ ਸੀ। ਹਿਸਾਬ ਨਹੀਂ, ਅਸੀਂ ਉਹਨਾਂ ਨੂੰ ਕਹਿਣਾ ਵੀ ਕਿ ਰੋਜ਼ ਨਾ ਖਾਇਆ ਕਰੋ ਪਰ ਉਹ ਸਮਝਦੇ ਨਹੀਂ ਹੀ।
ਹੂੰ, ਉਹਨਾਂ ਨੂੰ ਇਹ ਹੈ ਇਸ ਚੀਜ਼ ਦੀ ਸਮਝ ਹੈਗੀ ਕਿ ਅਸੀਂ ਸਾਡੇ ਸਰੀਰ ਵਾਸਤੇ ਕਿੰਨਾ ਨੁਕਸਾਨ ਹੁੰਦਾ ਜੇ ਅਸੀਂ ਦੋ ਮਿੰਟ ਦਾ ਸਵਾਦ ਅਸੀਂ ਪੈਸੇ ਦੇਕੇ ਦੋ ਮਿੰਟ ਦਾ ਸਵਾਦ ਲੈ ਆਨੇ ਆ ਤੇ ਉਹ ਸਾਡੇ ਵਾਸਤੇ ਕਿੰਨਾ ਵੱਡਾ ਰੋਗ ਬਣ ਸਕਦਾ ਤੇ ਕਿੰਨੇ ਪੈਸੇ ਸਾਡੇ ਲੱਗਣਗੇ ਉੱਤੇ।
ਹਾਂਜੀ-ਹਾਂਜੀ ਪਰ ਉਹਨਾਂ ਨੇ ਰੋਜ਼ ਖਾਣਾ ਰੋਜ਼ ਖਾਣਾ ਫਿਰ ਇੱਕ ਇੱਕ ਦਿਨ ਉਹਨਾਂ ਦਾ ਇੰਨਾ ਜ਼ਿਆਦਾ ਕੈਸਟਰੋਲ ਵੱਧ ਗਿਆ ਸਾਹ ਦੀ ਪ੍ਰੋਬਲਮ ਲੱਗ ਗੀ। ਮਤਲਬ ਇੰਨਾ ਜ਼ਿਆਦਾ ਹੋਸ ਪਿਟਲ ਦਾਖਲ ਰਹੀ ਫਿਰ ਬਹੁਤ ਜ਼ਿਆਦਾ ਹੀ ਮਤਲਬ ਖਾਂਦੇ ਹੁੰਦੇ ਸੀ
ਹੂੰ ਸਹੀ ਗੱਲ ਸਾਹ ਦੀ ਪ੍ਰੋਬਲਮ ਹੋ ਜਾਂਦੀ ਹੈ ਇਸ ਚੀਜ਼ ਦੇ ਨਾਲ
ਫਿਰ ਇੰਨੇ ਜ਼ਿਆਦਾ ਪੈਸੇ ਵੀ ਲੱਗੇ ਫਿਰ ਠੀਕ ਵੀ ਨਹੀਂ ਹੋਏ ਚੰਗੀ ਤਰ੍ਹਾਂ
ਹਾਂ
ਕਿਉਂਕਿ ਜਦੋਂ ਇੱਕ ਵਾਰ ਅੰਦਰ ਆਪਣੀ ਚੀਜ਼ ਚਦੀੁੰਦੀ ਉਹ ਦੁਬਾਰਾ ਥੜੀ ਬਾਹਰ ਆਈ ਦੀ ਹੈ।
ਹਾਂ ਬਿਲਕੁਲ ਸਹੀ ਕਿਹਾ ਉਹ ਕੋਈ ਨਾ ਕੋਈ ਸਾਨੂੰ ਅੰਦਰ ਹਾਂ ਅੰਦਰ ਸੜਾ ਖ਼ਰਾਬ ਹੀ ਕਰਦੀ ਸਾਨੂੰ ਪਚਾਉਣ ਦੱਸ ਯਾਰ ਚੀਜ਼ਾਂ ਹੁੰਦੀਆਂ ਮਾੜੀਆਂ ਜੇ ਅਸੀਂ ਚ ਕਹੀਏ ਤੇ ਅਜ ਦੀ ਸਵਾਦ ਦੇ ਅਨੁਸਾਰ ਮੂੰਹ ਦੇ ਸਵਾਦ ਅਨੁਸਾਰ ਅੱਜ ਮਾੜਾ ਮੋਟਾ ਹੀ ਥੋੜਾ ਜਿੰਨਾ ਅਗਰ ਥੋੜ੍ਹੀ ਜਿੰਨੀ ਵੀ ਕਹਿੰਦੇ ਨਾ ਚੀਜ਼ ਖਾਓ ਸਾਡੇ ਲਈ ਉਹ ਵੀ ਨੁਕਸਾਨ ਆ
ਹਾਂਜੀ ਨੁਕਸਾਨ ਹੋ ਗਿਆ ਚੱਲ ਮਹੀਨੇ ਚ ਇੱਕ ਅੱਧੀ ਵਾਰ ਖਾ ਲੋ ਉਹ ਨਹੀਂ ਕੋਈ ਚੱਕਰ ਪਰ ਰੋਜ਼ ਖਾਣਾ ਬਹੁਤ ਜ਼ਿਆਦਾ ਹੀ ਹਾਨੀਕਾਰਕ ਆ
ਹੂੰ ਸਹੀ ਕਿਹਾ ਜੀ ਬਹੁਤ ਹੀ ਜ਼ਿਆਦਾ ਹਾਨੀਕਾਰਕ ਹੈਗਾ ਨਹੀਂ ਚਾਹੀਦਾ ਬਾਕੀ ਤਾਂ ਮੈਂ ਵੀ ਇਹ ਚੀਜ਼ ਆਪਣੇ ਬੱਚਿਆਂ ਨੂੰ ਵੀ ਮੈਂ ਸਮਝਾਉਂਦੀ ਹਾਂ ਕਿ ਤੁਸੀਂ ਖਾਓ ਜ਼ਰੂਰ ਪਰ ਲਿਮਿਟ ਦਾ ਖਾਓ ਕਿ ਜਿਹੜੀ ਤੁਹਾਨੂੰ ਹੋਰ ਵੀ ਚੀਜ਼ਾਂ ਤੁਹਾਡੇ ਅੰਦਰ ਪਚ ਸਕਣ ਕਿਉਂਕਿ ਇਸ ਚੀਜ਼ ਨੂੰ ਕਿਉਂਕਿ ਤੁਹਾਡੇ ਇਹ ਕਮਜ਼ੋਰ ਅਗਰ ਅੰਦਰ ਸਾਡਾ ਫੈਟੀ ਲੇਵਲ ਵੱਧ ਜੂਗਾ ਤੇ ਉਹ ਉਸ ਚੀਜ਼ ਦੇ ਨਾਲ ਸਾਡਾ ਅੰਦਰੋਂ ਪਾਚਨ ਸ਼ਕਤੀ ਸਾਡੀ ਖ਼ਰਾਬ ਹੋ ਜਾਂਦੀ ਤੇ ਸਾਨੂੰ ਕੋਈ ਚੀਜ਼ ਪਚਦੀ ਵੀ ਨ ਡਾਇਜੈਸਟ ਹੁੰਦੀ ਹੀ ਨ ਸਾਡੇ ਅੰਦਰ ਬਿਲਕੁਲ ਵੀ
ਹਾਂਜੀ-ਹਾਂਜੀ।
ਹਾਂਜੀ। ਕੋਈ ਨੀ ਸਾਡੇ ਅੰਦਰ ਜਾਣੀ ਤੇ ਨਾ ਹੀ ਸਹੀ ਹੋਣੀ ਆ। ਤੇ ਫਿਰ ਕੀ ਫਾਇਦਾ ਹਾਂਡਾ ਇਹ ਚੀਜ਼ਾਂ ਖਾਣ ਦ।
ਉਹ ਆਦਤ ਪੈ ਜਾਣੀ ਆ ਉਹ ਚੀਜ਼ਾਂ ਖਾਣ ਦੀ ਫਿਰ ਆਪਾਂ ਨੂੰ ਉਹ ਧਚੀਜ਼ ਤ ਨੀ ਕਰਦੀ
ਹਾ ਬਿਲਕੁਲ ਜੀ ਚਲੋ ਠੀਕ ਹੈ ਜੀ ਤੁਹਾਡੇ ਨਾਲ ਨਾ ਗੱਲ ਕਰ ਬਹੁਤ ਵਧੀਆ ਲੱਗਾ ਅਸੀਂ ਫਿਰਰ ਦੁਬਾਰਾ ਕਾਲ ਨਾਲ ਜੁੜਾਂਗੇ ਜੀ ਠੀਕ ਹੈ ਧੰਨਵਾਦ ਜੀ
ਧੰਨਵਾਦ ਜੀ।